ਹੂੰ।
ਹੈਲੋ।
ਹੈਲੋ ਮੈਡਮ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ।
ਵਧੀਆ ਮੈਮ, ਤੁਸੀਂ ਦੱਸੋ?
ਹਾਂਜੀ ਹਾਂ ਮੈਂ ਵੀ ਵਧੀਆ, ਹੋਰ ਕੀ ਕਰਦੇ ਸੀ?
ਮੈਂਮ ਬਸ।
ਕੁਛ ਹਾਂਜੀ ਹਾਂ ਮੈਂ ਵੀ ਕੁਛ ਨੀ, ਬਸ ਬੈਠੇ ਸੀਗੇ।
ਹਾਂਜੀ।
ਹਾਂਜੀ, ਤੇ ਹੋਰ ਅਹ ਰੋਟੀ ਪਾਣੀ ਖਾ ਲਿਆ।
ਹਾਂਜੀ ਰੋਟੀ ਪਾਣੀ ਤਾਂ ਖਾ ਲਿਆ ਮੈਂਮ
ਅੱਛਾ ਅੱਛਾ।
ਹਾਂਜੀ, ਅੱਜ ਵੀ ਮੈਂ ਜੇ ਆਪਾਂ ਇਸ ਟੋਪਿਕ ਤੇ ਗੱਲ- ਕਰਦੇ ਹ ਨਸ਼ਿਆਂ, ਨਸ਼ਿਆਂ ਬਾਰੇ ਗੱਲ ਕਰਦੇ ਆ।
ਹਾਂਜੀ ਹਾਂ।
ਹਾਂਜੀ।
ਤੇ ਦੇ ਨਸ਼ਿਆਂ ਬਾਰੇ, ਹਾਂਜੀ ਤੇ ਦੇਖਲੋ ਕਿੰਨੇ ਨਸ਼ੇ ਵਧੇ ਹੋਏ ਆ ਅੱਜ ਕੱਲ੍ਹ
ਹਾਂਜੀ ਹਾਂ। ਇਹ ਤਾਂ ਆਪਣੇ ਸਾਹਮਣੇ ਹੀ ਹੈ ਹਾਂਜੀ, ਛੋਟੇ ਛੋਟੇ ਬੱਚੇ ਵੀ ਅਹ ਮੋਟਰਸਾਈਕਲ ਵਗੈਰਾ ਚਲਾਉਂਦੇ ਨੇ
ਹਾਂਜੀ ਹਾਂ, ਮਤਲਬ ਛੋਟੇ ਛੋਟੇ ਬੱਚੇ ਬੱਚੇ ਜਿ ਦੇਖਲੋ ਜਿਹੜੇ ਸਕੂਲਾਂ 'ਚ ਪੜ੍ਹਦੇ ਆ ਉਹ ਕਿੰਨੇ ਮਤਲਬ ਨਸ਼ੇ- ਵੀ ਕਰਦੇ, ਆ ਛੋਟੇ -ਛੋਟੇ ਘਰਾਂ ਦੇ, ਬੜੇ -ਬੜੇ ਘਰਾਂ ਦੇ।
ਹਾਂਜੀ ਹਾਂ।
ਹਾਂਜੀ ਹਾਂ।
ਤੇ ਅੱਜ ਕੱਲ ਤਾਂ ਬੱਚੇ ਛੋਟੇ, ਛੋਟੇ ਬੱਚੇ ਵੀ ਬਾਈਕ ਵੀ ਚਲਾਉਣ ਲੱਗ ਗਏ।
ਹਾਂਜੀ ਹਾਂ, ਹਾਂ।
ਹੂੰ, ਛੋਟੇ- ਛੋਟੇ ਬੱਚੇ ਚਲਾਉਂਦੇ ਨੇ, ਯਾਰ ਚਲਾਨ ਕੱਟਿਆ ਜਾਂਦਾ ਆ।
ਹਾਂਜੀ ਹਾਂ, ਤੇ ਆਪਾਂ ਨਸ਼ਿਆਂ ਬਾਰੇ ਕਹਿੰਦੇ ਸੀਗੇ। ਤੇ ਦੇਖਲੋ ਹੁਣ ਹਰ ਪਿੰਡ 'ਚ ਆਪਾਂ ਇੰਨਾ- ਇੰਨਾ ਨਸ਼ਾ ਵਿਕਦਾ ਆ ਦੇਖ ਲਓ ਸਾਰੇ ਪਿੰਡਾਂ 'ਚ ਹਨਾ ਆਮ। ਕਿੰਨੇ ਆਮ ਦੇਖਲੋ, ਇੰਨਾ -ਇੰਨਾ ਨਸ਼ਾ ਵਿਕਦਾ ਆ, ਜਿਹੜੇ ਨੌਜਵਾਨ ਨੇ। ਉਹ ਬੇਰੁਜ਼ਗਾਰੀ ਦੇ ਕਾਰਨ ਫਿਰ ਨਸ਼ੇ।
ਹਾਂਜੀ ਹਾਂ, ਬੇਰੁਜ਼ਗਾਰੀ ਵੀ ਆਪਣੇ ਪੰਜਾਬ ਵਿੱਚ ਬਹੁਤ ਜ਼ਿਆਦਾ ਆ।
ਹਾਂਜੀ ਹਾਂ।
ਹਾਂਜੀ। ਤੇ ਬੱਚੇ ਪੇਪਰ ਭਰ ਦਿੰਦੇ ਆ, ਕਈ ਵਾਰ ਕਲੀਅਰ ਨਾ ਹੋਏ, ਉਂਝ ਕਿ ਤੁਸੀਂ ਨੀਟ ਦਾ ਹੀ ਪੇਪਰ ਦੇ ਦੇਖਲੋ, ਆਹੋ ਹੁਣ ਬ ਬੱਚਿਆਂ ਨੇ ਨੀਟ ਦਾ ਪੇਪਰ ਦਿੱਤਾ ਸੀ ਉਹ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ, ਆਪਾਂ ਮਿਹਨਤ ਕਰਦੇ ਹਾਂ ਪੇਪਰ ਦੇਣ ਵਾਸਤੇ। ਤੇ ਕੀ ਆਪਣਾ ਕਲੀਅਰ ਹੋਵੇ। ਬੱਚਿਆਂ ਨੇ ਬਹੁਤ ਜ਼ਿਆਦਾ ਕਲੀਅਰ ਕੀਤੀ, ਤੇ ਆਹ ਮਿਹਨਤ ਕੀਤੀ। ਤੇ ਪੇਪਰ ਵੀ ਬਹੁਤ ਜ਼ਿਆਦਾ ਈਜ਼ੀ ਆਇਆ ਸੀਗਾ, ਐਂਤਕੀ
ਹਾਂਜੀ।
ਜਿਹੜੇ ਵੱਡੇ ਅਮੀਰ ਲੋਕ ਹੁੰਦੇ ਨੇ, ਤੇ ਆਹ ਲੀਕ ਹੋ ਗਿਆ ਪੇਪਰ ਢਾਈ- ਢਾਈ। ਕੱਖ ਵਿੱਚ ਵਿਕ ਗਿਆ। ਪੇਪਰ, ਤੇ ਨੀਟ ਵਾਲੇ ਜਿਹੜੇ ਹੋਰ ਬੱਚੇ ਸੀ ਉਹਨਾਂ ਨੇ ਧਰਨਾ ਵੀ ਲਾਇਆ, ਬਹੁਤ ਸਾਰਾ ਕੁਛ ਕੀਤਾ ਵੀ, ਤੁਸੀਂ ਲੀਕ ਕਿਉਂ ਕੀਤਾ ਪੇਪਰ ਹੂੰ।
ਹਾਂਜੀ ਹਾਂ।
ਤੇ ਉਹਨਾਂ ਨੇ ਤਾਂ ਇੰਨੀ ਮਿਹਨਤ ਕੀਤੀ ਵੀ ਕਿਸੇ ਨੂੰ ਤਾਂ ਬਿਨਾਂ ਮਿਹਨਤ ਤੋਂ ਹੀ। ਮਿਲ ਰਹੀ ਹੈ ਨੌਕਰੀ।
ਹਾਂਜੀ ਹਾਂ ਸਹੀ ਗੱਲ, ਕਈ ਪੈਸੇ ਦੇ ਕੇ।
ਹਾਂਜੀ ਕਈ ਪੈਸੇ ਦੇ ਕੇ ਲੈ ਰਹੇ ਨੇ ਨੌਕਰੀਆਂ, ਕਿਸੇ ਨੂੰ ਮਿਹਨਤ ਤੇ ਵੀ ਨਹੀਂ ਮਿਲ ਰਹੀ।
ਹਾਂਜੀ ਹਾਂ, ਤਾਂਹੀ ਕਰਕੇ ਮਤਲਬ ਫਿਰ ਲੋਕ ਡਿਪਰੈਸ਼ਨ 'ਚ ਆ ਕੇ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਕਰਦੇ ਨੇ। ਤੇ, ਤਾਂ ਉਹਨਾਂ ਦਾ ਜਿਹੜਾ ਫਿਊਚਰ। ਜਿਹੜਾ ਉਹ ਖ਼ਰਾਬ ਹੋ ਜਾਂਦਾ, ਦੇਖਲੋ ਮਾਂ ਬਾਪਾਂ ਦੀ ਕੋਈ ਜ਼ਿੰਦਗੀ ਨਹੀਂ ਰਹਿੰਦੀ।
ਹਾਂਜੀ, ਹਾਂ।
ਹਾਂਜੀ ਹਾਂ।
ਮਾਂ- ਬਾਪ ਸਾਰੇ ਭੈਣ -ਭਾਈ ਸਾਰੇ ਫਿਰ ਤਰਸ ਜਾਂਦੇ ਨੇ ਉਹ ਬੰਦੇ ਨੂੰ।
ਹਾਂਜੀ ਹਾਂ, ਫਿਰ ਦੇਖਲੋ ਮਤਲਬ ਅਜੇ ਅਗਲੇ ਮਤਲਬ ਜਿਹੜੀ ਉਹਦੀ ਆਉਣ ਵਾਲੀ ਲਾਈਫ ਇਨ ਫਿਊਚਰ, ਦੇਖ ਲਓ ਉਹਦਾ। ਜਿਹੜਾ ਕੋਈ ਉਹਦਾ ਮਤਲਬ। ਕੋਈ ਉਹ ਨਹੀਂ ਰਹਿੰਦਾ ਹੈਗਾ ਹਨਾ, ਵੀ ਉਹਦੀ ਜਿਹੜੀ ਜ਼ਿੰਦਗੀ ਹੈ ਉਹ ਬਿਲਕੁਲ। ਬਿਲਕੁਲ ਬਰਬਾਦ ਹੋ ਜਾਂਦੀ ਆ।
ਹਾਂਜੀ, ਇੱਕ ਕੁਛ ਇਹ ਵੀ ਹੈ ਹਰ ਇੱਕ ਘਰ ਵਿੱਚ ਨਾ ਇੱਕ ਜਾਂ ਦੋ ਪਰਸਨ ਨੂੰ ਤਾਂ ਨੌਕਰੀ ਮਿਲਣੀ ਹੀ ਚਾਹੀਦੀ ਆ
ਹਾਂਜੀ ਹਾਂ, ਇਹ ਤਾਂ ਹੈ।
ਜਾਂ ਬਿਲਕੁਲ ਪੰਜਾਬ ਵਿੱਚ ਬੇ ਬੇਰੁਜ਼ਗਾਰੀ ਨਹੀਂ ਹੋਣੀ। ਕਿਉਕਿ ਬਸ, ਕਿਉਂਕਿ ਅਗਲਾ। ਸੇਵਿੰਗ ਤਾਂ ਕੀ ਹੈ, ਅੱਜ ਕੱਲ ਤਾਂ ਜਿੰਨੇ ਵੀ ਪੈਸੇ ਆਉਂਦੇ ਨੇ ਸਾਰੇ ਘਰ ਦੇ ਖਰਚਿਆਂ 'ਚ ਹੀ ਚੱਲੇ ਜਾਂਦੇ ਨੇ।
ਹਾਂਜੀ ਹਾਂ। ਜਿਸ ਹਿਸਾਬ ਨਾਲ ਅੱਜ ਕੱਲ ਮਹਿੰਗਾਈ ਆ ਤਾਂ ਮਤਲਬ ਇੱਕ ਜਾਂ ਦੋ ਬੰਦੇ ਦੇ ਪ੍ਰਾਈਵੇਟ ਕੰਮ ਕਰਨ ਨਾਲ ਘਰ ਨਹੀਂ ਚੱਲਦੇ।
ਹਾਂਜੀ ਚੱਲਦੇ ਨੀ ਹੈਗੇ ਕਿਉਂਕਿ ਹੁਣ ਅੱਜ ਕੱਲ ਕੱਲੀ-ਕੱਲੀ ਚੀਜ਼ ਦਾ ਰੇਟ ਬਹੁਤ ਜਿਆਦਾ ਵੱਧ ਰਿਹਾ। ਕੱਲੀ-ਕੱਲੀ-ਕੱਲੀ ਹੁਣ ਤੁਸੀਂ ਸੋਨਾ ਹੀ ਦੇਖ ਲਓ ਕਿੰਨਾ ਜ਼ਿਆਦਾ
ਕਿੰਨਾ ਮਹਿੰਗਾ ਹੋਇਆ ਪਿਆ ਹਾਂਜੀ ਹਾਂ।
ਹੁਣ ਦੇਖਲੋ ਕਿਸੇ ਨੇ ਜੇ ਵਿਆਹ 'ਚ ਪਾਉਣਾ ਕਿਸੇ ਨੂੰ ਸੋਨੇ ਬਿਨਾਂ ਤਾਂ ਫਿਰ ਵੀ ਬਿਹਾਰ ਹੁੰਦੇ ਨੇ।
ਹਾਂਜੀ ਹਾਂ।
ਫਿਰ ਅਗਲੇ ਨੂੰ ਦੇਖੋ ਜਿਹੜਾ ਗਰੀਬ ਲੋਕ ਆ ਉਹ ਤਾਂ ਖਰੀਦ ਵੀ ਨਹੀਂ ਸਕਦਾ।
ਹਾਂਜੀ ਹਾਂ ਇਹ ਤਾਂ ਹੈ ਸੋਨੇ-ਸੋਨੇ ਸੋਨੇ ਤੇ ਹੀ ਬੰਦੇ ਦਾ ਸੱਤ ਅੱਠ ਲੱਖ ਲੱਗ ਜਾਂਦਾ ਏ।
ਹਾਂਜੀ ਹਾਂ ਅੱਜ ਕੱਲ ਤਾਂ ਇਨਾ ਜ਼ਿਆਦਾ ਮਹਿੰਗਾ ਹਾਂਜੀ ਹਾਂ।
ਹੂੰ
ਹੁਣ ਤੁਸੀਂ ਚੀਜ਼ਾਂ ਹੀ ਦੇਖ ਲਓ ਕਿੰਨੀ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਨੇ। ਫਲ ਫਰੂਟ ਦਾ ਰੇਟ ਬਹੁਤ ਜ਼ਿਆਦਾ ਹਾਈ ਹੋਇਆ-ਹੋਇਆ।
ਹਾਂਜੀ ਹਾਂ।
ਜਾਣੀ ਕਿ ਤੁਸੀਂ ਇਹ ਦੇਖਲੋ ਆਪਾਂ ਜੇਕਰ ਸੀਡਜ਼ ਵਗੈਰਾ ਲਿਆ ਕੇ ਪਲਾਂਟਸ ਦੀਆਂ ਵੈਜੀਟੇਬਲਸ ਦੀਆਂ ਫਰੂਟਸ ਦੀਆਂ ਸੀਡਸ ਲਿਆ ਕੇ ਘਰੀ ਉਗਾਉਣੇ ਹਾਂ ਨਾਲੇ ਤਾਂ ਉਹ ਫਰੈਸ਼ ਹੋਣਗੀਆਂ ਔਰਗੈਨਿਕ ਹੋਣਗੀਆਂ।
ਹਾਂਜੀ ਹਾਂ।
ਜਿਹੜੇ ਆਪਾਂ ਬਾਜ਼ਾਰ 'ਚ ਨੇ ਪੈਸੇ ਲਾ ਕੇ ਖਰੀਦਦੇ ਆ ਸਬਜ਼ੀਆਂ ਨਾਲੇ ਉਹ ਬੇਕਾਰ ਹੁੰਦੀਆਂ ਨੇ ਨਾਲੇ ਇੰਨੇ ਪੈਸੇ ਦੀਆਂ ਹੁੰਦੀਆਂ ਨੇ।
ਹਾਂਜੀ ਹਾਂ ਮਤਲਬ ਚਲੋ ਆਪਾਂ ਨੂੰ ਹੁਣ ਮਤਲਬ ਚਾਹੀਦਾ ਵੀ ਆਪਾਂ ਚਲੋ ਜਿੰਨਾ ਕੁ ਵੀ ਖਰਚਾ ਆਪਣਾ ਘਟਾ ਸਕੀਏ ਹਨਾ ਹਾਂ ਅੱਜ ਕੱਲ੍ਹ ਲੋਕਾਂ ਦਾ ਖਰਚਾ ਵੀ ਬਹੁਤ ਹੋ ਗਿਆ।
ਲੋਕ ਅੱਜ ਕੱਲ੍ਹ ਮੈ ਵੇੈਂ ਇਹ ਨੀ ਸੋਚ ਦੇ ਕਿ ਵੀ ਅਸੀਂ ਬਾਹਰ ਆਲੀਆਂ ਖਰਾਬ ਚੀਜ਼ਾਂ ਕਿਉਂ ਖਾ ਰਹੇ ਹਾਂ।
ਹਾਂਜੀ ਹਾਂ।
ਤੇ ਆਪਣੇ ਲਈ ਸਿਹਤ ਲਈ ਹਾਨੀਕਾਰਕ ਨੇ।
ਜੀ ਹਾਂਜੀ ਹਾਂ ਇਹ ਤਾਂ ਹੈ ਹੂੰ-ਹੂੰ ਨਾਲੇ ਸਿਹਤ ਖਰਾਬ ਹੁੰਦੀ ਆ ਉਹੀ ਆਪਾਂ ਡਾਕਟਰਾਂ ਨੂੰ ਇੰਨੇ ਪੈਸੇ ਦਿੰਨੇ ਆ ਹਨਾ। ਪਹਿਲਾਂ ਤਾਂ ਆਪਾਂ ਇੰਨਾ ਮਤਲਬ ਪੈਸਾ ਲਾ ਕੇ ਉਹ ਚੀਜ਼ ਲੈ ਕੇ ਆਉਂਨੇ ਆ ਫਿਰ ਉਹ ਆਪਾਂ ਨੂੰ ਖਰਾਬ ਕਰਦੀ ਆ ਫਿਰ ਆਪਾਂ ਨੂੰ ਡਾਕਟਰਾਂ ਨੂੰ ਪੈਸੇ ਦੇਣੇ ਪੈਂਦੇ ਆ।
ਅਜ ਕਲ ਦੇਖਲੋ ਮੈਮ ਕੀ ਆ ਗਏ ਆ ਕੋਲਡ ਡਰਿੰਕ ਵਗੈਰਾ ਆ ਗਏ। ਅੱਜ ਕੱਲ੍ਹ ਕੋਲਡਿਗ ਅ ਕੋਲਡ ਡਰਿੰਕ ਵਗੈਰਾ ਆ ਗਏ ਦੇਖਲੋ ਕੈਮੀਕਲ ਇਨੇ ਪਾ-ਪਾ ਕੇ ਬਣਾਂਦੇ ਨੇ ਇਨਾ ਸ਼ੂਗਰ ਮਿਕਸ ਕਰਦੇ ਨੇ।
ਹਾਂਜੀ ਹਾਂ।
ਇੰਨੀਆਂ ਜ਼ਿਆਦਾ ਉਹਨਾਂ ਵਿੱਚ ਕੈਲਰੀਜ਼ ਹੁੰਦੀਆਂ ਦੇਖਲੋ ਉਹ ਆਪਣੇ ਸਰੀਰ ਲਈ ਹਾਨੀਕਾਰ ਹਾਨੀਕਾਰਕ ਹੁੰਦੀਆਂ ਨੇ ਆਪਣੇ ਸਰੀਰ ਲਈ
ਹਾਂਜੀ ਹਾਂ। ਇਹ ਤਾਂ ਹੈ ਦੇਖੋ ਮਤਲਬ ਹੁਣ ਲੋਕਾਂ ਨੂੰ ਕਿੰਨੀਆਂ-ਕਿੰਨੀਆਂ ਬਿਮਾਰੀਆਂ ਚੱਲੀਆਂ ਹੋਈਆਂ। ਛੋਟੇ-ਛੋਟੇ ਉਮਰ 'ਚ ਇੰਨੀਆਂ-ਇੰਨੀਆਂ ਬੱਚਿਆਂ ਨੂੰ ਬੀ ਪੀ ਦੀ ਬਿਮਾਰੀ ਹੋ ਜਾਂਦੀ ਹੈ। ਸ਼ੂਗਰ ਦੀ ਬਿਮਾਰੀ ਹੋ ਜਾਂਦੀ ਆ ਹਨਾ।
ਹਾਂਜੀ ਅੱਜ ਕੱਲ੍ਹ ਤਾਂ ਮੈਮ ਸ਼ੂਗਰ ਟੈਬਲੇਟਸ ਨਾਲ ਵੀ ਕੰਟਰੋਲ ਨਹੀਂ ਹੁੰਦਾ ਇਨਸੁਲਿਨ ਦੇ ਇੰਜੈਕਸ਼ਨ ਲਗਾਂਦੇ ਨੇ ਲੋਕ
ਹਾਂਜੀ ਹਾਂ ਇੰਸੁਲਿਨ ਦੇ ਇੰਜੈਕਸ਼ਨ ਲੱਗਦੇ ਨੇ ਤਾਂ ਮਤਲਬ ਜਿਹਦੇ ਦੀ ਮਤਲਬ ਬਹੁਤ ਜ਼ਿਆਦਾ ਹੋ ਜਾਂਦੀ ਆ ਉਹਨਾਂ ਦੇ ਇੰਜੈਕਸ਼ਨ ਲੱਗਦੇ ਨੇ ਹਨਾ।
ਹਾਂਜੀ ਉਹਨਾਂ ਦੇ ਇੰਸੁਲਿਨ ਇੰਜੈਕਸ਼ਨ ਲੱਗਦੇ ਨੇ।
ਹਾਂ-ਹਾਂ ਵੈਸੇ ਤਾਂ ਮਤਲਬ ਦੇਸੀ ਤਰੀਕੇ ਆਯੁਰਵੇੈਦਿਕ, ਦਵਾਈਆਂ ਲੈਣੀਆਂ
ਅ ਹਾਂਜੀ। ਤੇ ਜਿਹੜੀਆਂ ਇਹ ਬਿਮਾਰੀਆਂ ਨੇ ਨਾ ਆਪਣੇ ਰਹਿਣ-ਸਹਿਣ ਨਾਲ ਖਾਣ-ਪੀਣ ਨਾਲ ਬਹੁਤ ਜ਼ਿਆਦਾ
ਹਾਂਜੀ
ਉਹ ਨੇ ਵੀ ਬਸ ਇਹਨਾਂ ਚਲਦੀਆਂ ਨੇ ਜੇ ਆਪਾਂ ਖਾਣ-ਪਾਣ ਸਹੀ ਰੱਖਾਂਗੇ।
ਹਾਂਜੀ ਹਾਂ ਤਾਂ ਮਤਲਬ ਚਲੋ ਇੱਕ ਹਾਂਜੀ ਹਾਂ, ਜਦੋਂ ਜੇ ਆਪਾਂ ਇੱਕ ਵਧੀਆ ਜ਼ਿੰਦਗੀ ਇੱਕ ਹੈਲਦੀ ਜ਼ਿੰਦਗੀ ਜੀਣਾ ਚਾਹੁੰਦੇ ਆ ਤਾਂ ਆਪਾਂ ਨੂੰ ਮਤਲਬ ਜਿਹੜੇ ਕੈਮੀਕਲ ਆਲੇ ਸਾਰੇ ਪ੍ਰੋਡਕਟਸ ਨੇ ਜਾਂ ਮਲਬ ਕੋਈ ਕੈਮੀਕਲ ਆਲੀਆਂ ਚੀਜ਼ਾਂ ਹਨਾ, ਇਹ ਆਪਾਂ ਨੂੰ ਸਾਰੀਆਂ ਛੱਡਣੀਆਂ ਪੈਣਗੀਆਂ। ਆਪਾਂ ਮਤਲਬ ਆਪਾਂ ਨੂੰ ਚਾਹੀਦਾ ਵੀ ਆਪਾਂ ਨੈਚੁਰਲ ਤਰੀਕੇ ਨਾਲ ਗਰੋ ਕਰੀਏ।
ਹਾਂਜੀ ਹਾਂ, ਅੱਗੇ ਦੇਖਲੋ ਆਹ ਹੁਣ ਕੋਲਡ ਡਰਿੰਕ ਵਗੈਰਾ ਜਾ ਕੇ ਅੱਗੇ ਦੇਖਲੋ ਅਹ, ਜਿਹੜੀਆਂ ਬੀਬੀਆਂ ਹੁੰਦੀਆਂ ਸੀ ਪੁਰਾਣੇ ਜਮਾਨਿਆਂ ਚ ਉਹਦੇ ਵਿੱਚ ਲੱਸੀ ਰਿੜਕਦੇ ਸੀਗੇ ਸਾਰੇ ਉਹ ਪੀਂਦੇ ਸੀ ਦੁੱਧ ਦੇ ਐੱਡੇ-ਐਡੇ ਗਲਾਸ ਭਰ ਭਰ ਪੀਂਦੇ ਸੀ।
ਹਾਂਜੀ ਹਾਂ-ਹਾਂ, ਮਤਲਬ ਦੇਖ ਲਓ ਉਦੋਂ ਕੋਲਡ ਡਰਿੰਕਾਂ ਦਾ ਪਤਾ ਹੀ ਨੀ ਹੁੰਦਾ ਸੀਗਾ।
ਹਾਂਜੀ ਹਾਂ ਗਾਇਆਂ ਦਾ ਦੁੱਧ ਕੱਢਦੇ ਸੀਗੇ ਉਹੀ ਤਾਜਾ ਪੀਦੇ ਸੀਗੇ। ਅੱਜਕੱਲ੍ਹ ਦੇਖਲੋ ਪੈਕੇਟਾਂ ਦੇ ਵਿੱਚ ਸ਼ੁਰੂ ਹੋ ਗਿਆ ਦੁੱਧ ਆਉਣਾ।
ਹਾਂਜੀ ਹਾਂ ਇਹ ਤਾਂ ਹੈ, ਜੇ ਅੱਜਕੱਲ੍ਹ ਤਾਂ ਮਤਲਬ ਲੋਕ ਮਤਲਬ ਕੰਮ ਕਰਕੇ ਹੀ ਨੀ ਰਾਜ਼ੀ ਦੇਖੋ। ਮਤਲਬ ਲੋਕਾਂ ਨੇ ਵੀ ਅਹ ਪਸ਼ੂ ਕੋਈ-ਕੋਈ ਅੱਜਕੱਲ ਰੱਖਦਾ ਪਿੰਡਾਂ
ਹਾਂਜੀ ਹਾਂ ਪਿੰਡਾਂ ਚ ਐ ਮੈਂ ਵੇ ਜੇ ਪਿੰਡਾਂ ਚ ਵੀ ਕਈਆਂ ਨੇ ਬੰਦ ਕਰਤਾ ਕਿਉਂਕਿ ਅਹ ਵਾਈਫਸ ਕਹਿੰਦੀਆਂ ਨੇ ਲੋਕਾਂ ਦੀਆਂ ਵੀ ਸਾਤੋ ਗੋਹਾ ਨੀ ਚੱਕਿਆ ਜਾਂਦਾ ਅਸੀ ਹੱਥ ਨੀ ਲਗਾਉਣਾ।
ਹਾਂਜੀ ਹਾਂ, ਅੱਜਕੱਲ੍ਹ ਦੇ ਜਿਹੜੇ ਨੌਜਵਾਨ ਪੀੜੀ ਆ ਉਹ ਜਿਹੜੀ ਕੰਮ ਕਰਕੇ ਨਾ ਰਾਜੀ ਨੀਗੀ ਐਵੇਂ ਘਰ ਦਾ ਡੰਗਰਾਂ ਦਾ ਹਨਾ।
ਨਾਲੇ ਪੈਕੇਟਾਂ ਦਾ ਦੁੱਧ ਇੰਨਾ ਸਿਹਤ ਲਈ ਹਾਨੀਕਾਰਕ ਹੈ ਨਾ ਜਿੰਨਾ ਕਹੇ ਉਹ ਪਾਣੀ ਪਾ-ਪਾ ਕੇ ਵਿੱਚ ਕੈਮੀਕਲ ਮਿਕਸ ਕਰ-ਕਰ ਕੇ ਉਹਨੂੰ ਕਾੜ-ਕੂੜ ਕੇ ਫੇਰ ਪੈਕਟਾਂ ਵਿੱਚ ਸੇਲ ਕਰਦੇ ਨੇ ਅੱਗੇ।
ਹਾਂਜੀ ਹਾਂ, ਮਤਲਬ ਦੇਖ ਲਓ ਫੇਰ ਉਹੀ ਮਤਲਬ ਆਪਾਂ ਪੀਂਨੇ ਆ। ਉਹ ਪਤਲਾ ਹੁੰਦਾ ਉਹ ਤਾਂ ਰੀਸ ਹੀ ਨਹੀਂ ਕਰ ਸਕਦਾ ਹੈਗਾ ਉਹ ਉਹਦੀ, ਮਤਲਬ ਜਿਹੜਾ ਨਚ ਨੈਚਰੁਲ ਦੁੱਧ ਹੁੰਦਾ ਜਿਹੜਾ ਪੈਕਟਾਂ ਆਲਾ ਦੁੱਧ ਹੁੰਦਾ ਉਹਦੇ 'ਚ ਬਹੁਤ ਜ਼ਿਆਦਾ ਫਰਕ ਹੁੰਦਾ ਏ।
ਹਾਂਜੀ ਹਾਂ, ਤੁਸੀਂ ਮੈਮ ਪਿੰਡ 'ਚ ਰਹਿੰਦੇ ਹੋ ਜਾਂ ਸ਼ਹਿਰ 'ਚ ਰਹਿੰਨੇ ਓ?
ਅਸੀ ਤਾਂ ਸ਼ਹਿਰ ਸੋਰੀ ਪਿੰਡ 'ਚ ਰਹਿੰਨੇ ਆ ਮੈਮ।
ਅੱਛਾ ਮੈਮ ਤੁਹਾਨੂੰ ਤਾਂ ਪਤਾ ਹੋਊਗਾ ਗਾਇਆ ਵਗੈਰਾ ਬਾਰੇ।
ਹਾਂਜੀ ਹਾਂ ਅਸੀਂ ਪਹਿਲਾਂ ਰੱਖੀਆਂ ਹੋਈਆਂ ਸੀਗੀਆਂ ਸਾਲ ਹੀ ਹੋਇਆ ਆ। ਸੀ ਬੇਚੀਆਂ ਨੂੰ। ਪਹਿਲਾਂ ਮਤਲਬ ਮੇਰੇ
ਗਾਇਆ ਤੋਂ ਆਪਾਂ ਨੂੰ ਕਿਨਾ ਕੁਛ ਮਿਲਦਾ ਆ ਉਹਨਾ ਦਾ ਗੋਬਰ ਵੀ ਆਪਣੇ ਲਈ- ਕਮ ਦਾ ਆ ਉਹਨੂੰ ਪੱਥ ਕੇ, ਸੁਕਾ ਕੇ ਆਪਾ ਉਹਨਾ ਦਾ- ਖਾਣਾ ਬਣਾ ਸਕਦੇ ਆ ਚੁੱਲ੍ਹੇ 'ਚ ਲਗਾ ਕੇ। ਅੱਗ ਬਾਲ ਜਾਂਦੀ ਆ ਉਹਨਾਂ ਦੀ, ਦੇਖੋ ਮੈਮ ਉਹਨਾਂ ਨੂੰ ਬਸ ਖਾਣ ਬੰਦਾ ਉਹ ਆਪਾਂ ਨੂੰ ਇੰਨਾ ਵਧੀਆ ਦੁੱਧ ਦਿੰਦੇ ਨੇ। ਤਾਜ਼ਾ ਐਨ ਫਰੈਸ਼। ਤੇ ਆਪਣੇ ਲਈ ਸਿਹਤ ਲਈ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਆ ਜਿਹੜਾ।
ਹਾਂਜੀ ਹਾਂ, ਦੇਖ ਲਓ ਮਲਬ ਸਾਰੀਆਂ ਚੀਜ਼ਾਂ ਤੋਂ ਮਤਲਬ ਉਹਨਾਂ ਦੇ ਜਿਹੜਾ ਗਊ ਦਾ ਮੂਤਰ ਹੁੰਦਾ ਆ ਉਹ ਕਹਿੰਦੇ ਵੀ ਸਿਹਤ ਲਈ ਵਧੀਆ ਹੁੰਦਾ ਆ ਉਹਦੇ ਨਾਲ ਇੰਨੇ ਜਿਹੜੇ ਰੋਗ ਆ ਉਹ ਟੁੱਟਦੇ ਨੇ ਆਪਣੇ ਸਰੀਰ ਦੇ।
ਹਾਂਜੀ ਹਾਂ।
ਹਾਂ ਜੀ, ਤੇ ਮਤਲਬ ਆਪਾਂ ਨੂੰ ਚਲੋਂ ਹੁਣ ਤਾਂ ਪਿੰਡਾਂ ਚ ਵੀ ਸ਼ਹਿਰਾਂ ਆਲਾ ਮਾਹੌਲ ਪੈਦਾ ਹੋ ਗਿਆ ਵੀ ਇੰਨਾ ਮਤਲਬ ਪੈਲਾ ਪਿੰਡਾਂ ਆਲਾ ਮਾਹੌਲ ਰਿਹਾ ਨੀ ਗਾ।
ਹਾਂਜੀ ਹਾਂ ਮੈਂਮ
ਹਾਂ। ਹਾਂਜੀ ਹਾਂ, ਬਹੁਤ ਚੇਂਜਿਸ ਆ ਗਏ ਪਿੰਡਾਂ 'ਚ ਵੀ ਲੋਕ ਅੱਜ ਕੱਲ੍ਹ ਮੌਡਨ ਹੋ ਗੇ। ਪੜ੍ਹੇ ਲਿਖੇ ਹੋਗੇ।
ਹਾਂਜੀ ਹਾਂ ਅੱਜ ਕੱਲ ਤਾਂ ਕੋਈ ਵੀ ਅਨਪੜ੍ਹ ਨੀ ਹੈਗਾ, ਹਰ ਇੱਕ ਕੋਈ ਪੜ੍ਹ ਰਿਆ।
ਹਾਂਜੀ ਹਾਂ।
ਅੱਗੇ ਤਾਂ ਬਸ ਪੁਰਾਣੇ ਜ਼ਮਾਨਿਆਂ ਦੇ ਤਾਂ
ਹਾਂਜੀ ਹਾਂ।
ਹਾਂਜੀ ਹਾਂ ਹੋਰ ਮੈਮ ਥੋਡੀਆਂ ਕਿੰਨੀਆਂ ਕਾਲਜ ਹੋ ਗਈਆਂ ਅੱਜ?
ਮੇਰੀ ਆ ਦੂਜੀ ਉਹ ਆ ਮੈਮ।
ਅਛਾ।
ਹਾਂਜੀ ਹਾਂ, ਤੇ ਹੋਰ ਤੇ, ਹਾਂਜੀ ਹਾਂ ਠੀਕ ਏ ਥੈਂਕ ਕਿਊ।
ਨੈਕਸਟ ਕੌਲ ਕਰ ਲਾਂਗੇ ਆਪਾਂ।